ਹੈਲੋ। ਹੈਲੋ। ਹੈਲੋ। ਹੈਲੋ।
ਹੈਲੋ, ਹੈਲੋ।
ਹਾਂਜੀ ਦੀਦੀ ਕਿਵੇਂ ਹੋ?
ਵਧੀਆ।
ਹੋਰ ਕੀ ਕਰ ਰਹੇ ਸੀ?
ਕੁਛ ਨਹੀਂ। ਇਹਦੇ ਤੇ ਆਏ ਜੇ ਨਾ ਅਜੀਵ ਜਿਹਾ ਲੱਗਦਾ ਗੱਲ ਕਰਨਾ।
ਹੁੰ, ਪਰ ਏਦਾਂ ਆਪਾਂ ਬੋਲ ਨੀ ਨਾ ਸਕਦੇ ਆ।
ਹੁੰ।
ਟੋਪਿਕ ਤੇ ਗੱਲ ਕਰਨੀ ਪੈਣੀ ਐ।
ਕਿਹੜੇ ਟਾਪਿਕ ਤੇ ਕਰਨੀ
ਹੋਰ ਖਾਣਾ ਬਣਾ ਲਿਆ।
ਹੂੰ, ਹੂੰ ਬਣਾ ਲਆ।
ਕੀ ਬਣਾਇਆ ਸੀ ਅੱਜ?
ਅੱਜ ਬਣਾਇਆ ਸੀ ਸਬਜ਼ੀ ਪੇਠੇ ਦੀ।
ਅੱਛਾ।
ਹੁਣ ਤਾਂ ਸੇਕ ਪੀ ਕੇ ਹਟੇ ਆਂ।
ਠੀਕ ਆ, ਮੈਂ ਤਾਂ ਅੱਜ ਕੁਛ ਨੀ ਬਣਾਇਆ, ਮੈਂ ਬਸ ਸਵੀਟ ਕੋਰਨ ਥੋੜ੍ਹੇ ਜਿਹੇ ਔ ਬੋਆਇਲ ਕਰਕੇ ਹ ਤੇ ਪਿਆਜ, ਟਮਾਟਰ ਕੱਟ ਕੇ ਬਸ ਉਹਨੂੰ ਥੋੜ੍ਹਾ ਜਿਹਾ ਫਰਾਈ ਕਰ
ਅੱਛਾ, ਠੀਕ ਐ।
ਹੋਰ ਤਾਂ ਮੈਂ ਕੁਛ ਬਣਾਇਆ ਨੀ।
ਬਸ ਉਹੀ ਖਾਧਾ ਸੁਬਾ ਦਾ?
ਹੋਰ।
ਠੀਕ ਆ।
ਮੈਂ ਤਾਂ ਲੇਟ ਟੀ ਹੀ ਉੱਠਦੀ ਹੁੰਦੀ ਹਾਂ ਮੈਂ ਬਸ ਹੁਣ ਥੋੜਾ ਟਾਈਮ ਪਹਿਲਾਂ ਹੀ ਉੱਠੀ ਸੀ ਦਸ ਕੁ ਵਜੇ।
ਠੀਕ। ਸਾਬਣ
ਹੋਰ ਦੱਸੋ?
ਹੋਰ ਵਧੀਆ, ਬਸ ਤੂਸੀ ਦੱਸੋ?
ਹੋਰ ਕਾਰ ਪਰਿਵਾਰ ਸਾਰੇ ਵਧੀਆ, ਬਚ
ਸਾਰੇ ਵਧੀਆ, ਸਾਰੇ, ਤੁਸੀਂ ਸੁਣਾਓ?
ਅੱਛਾ ਪੇਠਾ ਤੁਸੀਂ ਕਿੱਦਾਂ ਬਣਾਉਣੇ ਹੁੰਦੇ, ਮਿੱਠਾ ਬਣਾਉਂਣੇ ਆ ਕਿ ਦੂ ਅਹ ਨਮਕੀਨ।
ਨਈ, ਨਈ ਮਿੱਠਾ ਤਾਂ ਨੀ ਬਣੋਂਦੇ ਹੈਗੇ ਕੂਜ ਤੜਕਾ ਲਾ ਕੇ ਬਾੱਸ
ਨਮਕੀਨ ਈ, ਨਮਕੀਨ ਨੂੰਨ-ਮਿਰਚ ਵਾਲਾ
ਅੱਛਾ, ਅੱਛਾ, ਅੱਛਾ।
ਹੋਰ, ਬਾੱਸ ਵਦੀਆ।
ਨਈ, ਕਿ ਕਿੱਦਾ ਬਨੋਨੇ ਓਨੇ ਆ ਹਾਂਜੀ।
ਕਿੱਦਾਂ ਕੀ ਬਣੋਨੇ ਓ? ਬਾੱਸ ਤੜਕਾ ਲਾ ਕੇ ਸਾਰਾ ਕੋਛ ਵਿੱਚ ਪਾ ਕੇ ਪਿਆਜ਼, ਟਮਾਟਰ ਤੇ ਮਿਰਚ, ਹਰੀ -ਮਿਰਚ ਤੜਕਾ ਲਾ ਤਾ ਨੂਨ ਮਿਰਚ ਪਾ ਕੇ, ਹਲਦੀ ਪਾ ਕੇ, ਮਸਾਲੇ ਪਾਤੇ ਬਾੱਸ।
ਅੱਛਾ। ਕ, ਠੀਕ ਆ।
ਤੁਸੀ ਕਿਵੇਂ ਬਣੋਨੇ?
ਮੈਂ ਤਾ ਏਦਾਂ ਕਰਦੀ ਹੁੰਨੀ ਆ, ਮਤਲਬ ਓਨੂੰ ਪੈਲਾਂ ਫਰਾਈ ਕਰਕੇ ਓਨੂ, ਪੇਠੇ ਨੂ ਫੇਰ ਓਸ ਤੋ ਬਾਦ ਪਿਆਜ ਪਾ ਦੇਨੀ ਆ ਓਦੇ ਵਿੱਚ ਪਿਆਜ, ਮਤਲਬ ਜਿਦੋ ਥੋੜ੍ਹਾ ਜਾ ਹਲਕਾ ਜਾ ਫਰਾਈ ਹੋ ਜਾਂਦਾ ਨਾ, ਪੇਠਾ ਫੇਰ ਉਦੋ ਬਾਦ ਚ ਪਿਆਜ ਪੋਨੀਂ ਹੁੰਨੀ ਆ।
ਠੀਕ ਏ।
ਫੇਰ ਓਸ ਤੋ ਬਾੱਦ ਲਾਸਟ ਦੇ ਵਿੱਚ ਪੋਂਨੀ ਏ, ਹੂੰ।
ਫਰਾਈ ਕਰਕੇ ਵਦਿਆ ਤੜਕਾ ਲਾ ਕੇ ਵੀ ਵਦਿਆ ਬਨ ਚ
ਤੜਕਾ ਲਾ ਕੇ ਵੀ ਸਿ ਜਿਦਾ ਅਪਾ ਸਿੰਪਲ ਤੜਕਾ ਲਾਓਨੇ ਆ ਨਾ ਓਦੇ ਨਾਲ ਪਾਣੀ ਛੱਡ ਜਾਦਾ ਏ।
ਹੂੰ, ਹੂੰ ਪਾਣੀ ਤਾਂ ਛੱਡ ਦਿੰਦਾ ਏ।
ਹੂੰ, ਫਰਾਈ ਕਰਕੇ ਓ ਫਰਾਈ ਨਾਲ ਪਾਣੀ ਜੇੜਾ ਸੋਕ ਜਾਂਦਾ ਔ।
ਹੂੰ।
ਓਦਾ ਜਾਦਾ ਟੇਸਟੀ ਬਨਦਾ ਏ।
ਠੀਕ ਏ। ਹੂੰ, ਖਾਲੀ ਰੋਟੀ ਖਾਨਾ ਖਾ ਲੇਆ?
ਹਾਂਜੀ ਖਾ ਲੇਆ ਬਾੱਸ ਮੈਂ ਤਾ ਹੁਣ ਸੋਚਦੀ ਆ ਕਿ ਓ ਬਣਾ ਲੂੰਗੀ ਖੀਰ ਬਣਾਵਾਂ ਜਾਂ ਦੋਧ ਪੇਆ ਓਯਾ ਸੀਗਾ, ਮੈਂ ਸੋਚਦੀ ਹਾਂ ਖੀਰ ਬਨਾ ਲਾ ਜਾਂ, ਸੇਵੀਆਂ ਬਣਾਲਾ।
ਇੱਥੇ ਖਾਣਾ ਤੁਸੀ ਅਪਣੇ ਆਪ ਈ ਬਣੌਨੇ?
ਹਾਂ ਇੱਥੇ ਤਾਂ ਹੁਣ ਮੈਂ ਆਪੈ ਈ ਬਣੋੰਨੀ ਆ।
ਅੱਛਾ ਵਦਿਆ, ਕਿਨਾ ਰੂਮ ਦਾ ਰੈਂਟ ਵਗੈਰਾ?
ਇੱਥੇ ਹੈ ਵਾ ਮੇਰਾ ਪੈਂਠ ਸੌ।
ਕਾਫੀ ਆ।
ਹਾਂ।
ਅੱਛਾ, ਸੈਲਰੀ ਸੈਲਰੀ ਕਿੰਨੀ ਕੁ ਦੇ ਦਿੰਦੇ?
ਸੈਲਰੀ ਤਾ ਮੇਰੀ ਵਦਿਆ ਵੈਸੇ।
ਹੈਂ?
ਸੈਲਰੀ ਤਾ ਵਦਿਆ ਐਗੀ, ਪਰ ਖਰਚੇ ਥੋੜੇ ਜਾਦਾ ਏ।
ਕੀਨੀ, ਵੀੱਕ ਹਜ਼ਾਰ ਹੈਗੀ?
ਹਾਂ, ਹੈਗੀ ਐ।
ਕੀ ਕੋਲਿੰਗ ਦਾ ਵਾ ਤੇਰਾ ਕਾੱਮ ਹੈਂ?
ਨਈ, ਨਈ ਮੇਰਾ ਸਾਰਾ ਡੋਕਟੱਰਸ ਦਾ ਈ ਐ। ਯੂ ਐਸ ਦਾ ਸਾਰਾ ਕਾੱਮ।
ਅੱਛਾ ਕੀ ਕੀਤਾ ਫੇਰ ਐਦਰ, ਪੈਲੇ?
ਵੀ, ਸਟੱਡੀ ਮੇਰੀ ਤਾਂ ਮਤਲਬ ਪਲਸ ਟੂ ਤੋ ਬਾਦ ਈ ਐ। ਪਲੱਸ-ਟੂ ਤੋਂ ਬਾਅਦ ਮੈਂ ਆਇਟ੍ਸ ਕੀਤਾ ਸੀਗਾ, ਤੇ ਡਿਪਲੋਮਾ ਮੇਰਾ।
ਅੱਛਾ, ਤੇ ਡੌਕਟਰੀ ਦਾ ਮਤਲਬ ਤੁ ਕਿੱਦਾਂ, ਕਰਦੀ?
ਇਹਦੇ ਵਿੱਚ ਓਹਦਾਂ ਨੀ ਹੁੰਦਾ ਡੌਕਟਰੀ ਦਾ, ਮਤਲਬ ਵੈਸੇ ਹੁੰਦੀ ਆ ਇਹ ਹੈਲਥ, ਕੇਅਰ ਹੁੰਦਾ ਵਾ ਸਾਰਾ। ਇੰਸ਼ੋਰੈਂਸ ਬ ਵਗੈਰਾ ਹੁੰਦੀ ਆ, ਉਹਦੇ ਨਾਲ ਮਤਲਬ ਇੰਸ਼ੋਰੈਂਸ ਕੰਪਨੀਆਂ ਨਾਲ ਲਿੰਕ ਕਰਵਾਉਣਾ ਹੁੰਦਾ। ਤੇ ਪ੍ਰੋਵਾਈਟਰ ਨੂੰ, ਡੌਕਟਰ ਨੂੰ। ਉਹਦੇ ਵਿੱਚ ਮਤਲਬ ਸਟੱਡੀ ਦਾ ਕੋਈ ਅ ਓਹ ਨਹੀਂ ਹੁੰਦਾ ਵੀ, ਡੋਕਟਰਸ ਦੀ ਸਟੱਡੀ ਹੁੰਦੀ ਆ, ਪਰ ਸਾਡ, ਕੰਮ ਸਾਰਾ ਡੋਕਟ ਡੌਕਟਰਸ ਦਾ ਹੀ ਆ, ਸਾਡੇ ਕੋਲ।
ਠੀਕ ਏ, ਚਲ ਵਧੀਆ।
ਹੂੰ ਹੋਰ?
ਬਸ ਵਧੀਆ ਹੈ, ਤੁਸੀ ਸੁਣਾਓ?
ਹਾਂ, ਠੀਕ ਆ।
ਸ਼ੇਕ ਪੀਲਾ।
ਬਸ, ਥੈਂਕ-ਯੂ, ਕਾਹਦਾ ਸ਼ੇਕ ਬਣਾਇਆ?
ਬਨਾਨਾ ਦਾ ਤੇ ਪਪੀਤੇ ਦਾ, ਦੋਵੇਂ ਮਿਕਸ ਕਰਕੇ।
ਅੱਛਾ, ਅੱਛਾ, ਅੱਛਾ।
ਹ
'ਮੈਂ' ਤਾਂ ਜਦੋਂ ਬਣਾਉਨੀ ਹੁੰਨੀ ਆਂ, ਮੈਂ ਪਰ ਮੌਰਨਿੰਗ ਬਣਾਉਂਨੀ ਹੁੰਨੀ ਆ ਖਾਲੀ ਪੇਟ ਹੀ ਪੀਂਨੀ ਹੁੰਨੀ ਆ।
ਅੱਛਾ-ਅੱਛਾ, ਠੀਕ ਆ, ਮੈਂ ਬਣਾਉਣ ਲੱਗ ਗਈ ਸ 'ਮੈਂ'ਖਾਲੀ ਪੇਟ ਪੀਣ ਲੱਗ ਗਈ ਸੀ, ਮੈਂ ਲਗਾਤਾਰ ਬਨਾਨਾ ਸ਼ੇਕ ਪੀਗਈ ਬਣਾਕੇ, ਤੇ ਮੈਨੂੰ ਨਾ ਬਾਅ'ਚੋ ਵਰੀ ਪ੍ਰੌਬਲਮ ਵੀ ਹੋ ਗਈ ਸੀ। ਫਿਰ ਮੈਂ ਡੇਲੀ ਨੀ ਉਹ, ਸੁਬਾਹ ਨੂੰ ਪੀਣ ਲੱਗ ਗਈ ਸੀ, ਮੈਂ, ਵੀ। ਖਾਲੀ ਪੇਟ, ਲਗਾਤਾਰ ਵੀ ਕਹਿੰਦੇ ਨਹੀਂ ਪੀਣਾ ਚਾਹੀਦਾ ਵਾ ਨਾ?
ਨਹੀਂ, ਲਗਾਤਾਰ ਮੈਂ ਹਾਂ, ਲੈ, ਇੱਕ ਤਾਂ ਨੀ ਮੈਂ, ਤਾਂਵੀ, ਜਿਵੇਂ, ਅਹ ਇਹਦਾ ਮੈਂਗੋ ਦਾ, ਬਨਾਨਾ ਦਾ, ਪਪੀਤੇ ਦਾ ਇ ਤਾ ਬਣਾਲੇ।
ਹਾਂ-ਹਾਂ, ਏਦਾਂ ਅਲੱਗ-ਅਲੱਗ ਬੰਦਾ ਬਣਾਲਵੇ।
ਹੂੰ‌।
ਬਨਾਨਾ ਦੇ ਹੀ ਵਿੱਚ ਮੈਂ ਡ੍ਰਾਈ-ਫਰੂਟ ਵੀ ਪਾਕੇ, ਉਹ ਪੀਣ ਲੱਗ ਗਈ ਸੀ।
ਹਾਂ, ਡ੍ਰਾਈ ਫਰੂਟ ਤਾਂ ''ਮੈਂ ਵੀ ਪਾ ਲ ਲੈਨੀ ਆਂ, ਪਰ ਉਹਦੇ ਮਤਲਬ ਥੋੜੇ ਪਾਉਣੇ ਚਾਹੀਦੇ, ਜਿਸ ਹਿਸਾਬ ਨਾਲ ਗਰਮੀ ਜਿਆਦਾ ਹੈ।
ਹੂੰ। ਹੋਰ, ਹੋਰ?
ਹਾਂ
ਹ
ਬਸ ਵਧੀਆ। ਕੰਮ ਕਰੀ ਜਾ ਰਹੇ ਹੋ, ਨਾਲ-ਨਾਲ?
''ਮੈਂ ਓ ਵੌਸ਼ ਕਰਦੀ ਸੀਗੀ, ਪੀਤਾ ਸੀ ਨਾ ਸ਼ੇਕ। ਭਾਂਡੇ ਜ ਮੈਂ ਕਿਆ, ਚੱਕਕੇ ਕਰਕੇ ਰੱਖਦੀ ਏ।
ਕੀ ਆ ਰਿਹਾ?
ਹੂੰ
ਹੋਰ ਸੁਣਾਓ?
ਹੋਰ ਵਧੀਆ, ਤੁਸੀਂ ਸੁਣਾਓ?
ਬਸ ਵਧੀਆ।
ਹੁਣ ਕਿੱਥੇ, ਡਿਊਟੀ ਤੇ?
ਨਹੀਂ-ਨਹੀਂ, ਮੈਂ ਤਾਂ ਹੁਣ ਤਾਂ, ਅੱਜ ਤਾਂ ਛੁੱਟੀ ਹੁੰਦੀ ਆ, ਮੈਨੂੰ ਸੈਟਰਡੇ, ਸੰਡੇ।
ਅੱਛਾ-ਅੱਛਾ, ਠੀਕ ਹੈ। ਵਧੀਆ, ਰੈਸਟ ਤੇ ਹੋਈਂਗੀ, ਹੁਣ ਤਾਂ।
ਰੈਸਟ ਕਾਦੀ, ਕੱਪੜੇ ਧੋਣ ਵਾਲੇ ਹੋ ਜਾਂਦੇ ਨੇ ਸੈਟਰਡੇ ਸੰਡੇ।
ਹਮ ਇੱਥੇ ਕਿਵੇਂ ਹੈ ਮਸ਼ੀਨ ਵਗੈਰਾ ਕੇ ਹੱਥ ਨਾਹੀਂ ਧੋਨੇ ਆ?
ਜਿੱਥੇ ਮੈਂ ਪਹਿਲਾਂ ਰਹਿੰਦੀ ਸੀ, ਉੱਥੇ ਤਾਂ ਸੀਗੀ ਮਸ਼ੀਨ
ਫਿਰ ਉਹਦਾ ਅਲੱਗ ਲੈਂਦੇ ਨੇ ਨਾ ਕਰਾਇਆ ਰੂਮ ਉਹਦਾ ਮਸ਼ੀਨ ਦੀ ਚਾਰਜ।
ਤਾਂ ਇਨਕਲੂਡ ਹੀ ਸੀ ਸਾਰਾ ਵਿਚੇ ਹੁਣ ਇੱਥੇ ਹੈ ਨੀ। ਇੱਥੇ ਥੋੜੀ ਜਿਹੀ ਫਿਰ ਬਿਲੋਂ ਹੁੰਦੀ ਹੈਂ।
ਠੀਕ ਹੈ ਕਾਫੀ ਹੋਣੇ ਇੱਥੇ ਨਾ ਰਹਿੰਦੇ ਬੱਚੇ।
ਹਾਂਜੀ, ਆਲਮੋਸਟ ਇਥੇ ਸਾਰੇ ਹੀ ਮਤਲਬ ਕਿਰਾਏ ਤੇ ਰਹਿੰਦੇ ਨੇ ਲੋਕ
ਠੀਕ ਆ ਰੈਂਟ ਵੀ ਦੇ ਕਾਫੀ ਜ਼ਿਆਦਾ ਹੈ ਨਾ।
ਹਾਂ ਜਿੰਹਨਾਂ ਦੀਆਂ ਆਪਦੀਆਂ ਕੋਠੀਆਂ ਨੇ, ਉਹ ਛੱਡ ਕੇ ਮਤਲਬ ਰੈਂਟ ਤੇ ਦੇ ਜਾਂਦੇ ਨੇ, ਬਾਹਰ ਚਲੇ ਜਾਂਦੇ ਨੇ।
ਅੱਛਾ। ਹੋਰ।
ਵਧੀਆ।
ਇੱਕ ਮਿੰਟ।
ਹਾਂਜੀ।
ਫਜ ਹੋਰ ਬਲਵੀਰ।
ਬਸ ਵਧੀਆ, ਹੋਰ ਤੁਸੀਂ ਸੁਣਾਓ?
ਬਸ, ਵਧੀਆ ਵਧੀਆ। ਚੱਲ ਠੀਕ ਹੈ ਫ਼ਿਰ ਹੈਂ।
ਠੀਕ ਹੈ ਠੀਕ ਹੈ, ਹਾਂਜੀ।
ਓਕੇ
ਓਕੇ ਬਾਏ।
ਬਾਏ।